ਸਤਿ ਸ੍ਰੀ ਅਕਾਲ ਜੀ। ਕੁਛ ਨੀ ਵੇਹਲਾ ਹੀ ਸੀ। ਹੋਰ ਤੁਸੀਂ ਦੱਸੋ, ਸ ਅੱਜ ਭੜਥਾ ਬਣਾਇਆ ਸੀ। ਹੋਮ ਤੁਸੀਂ, ਅੱਛਾ ਠੀਕ ਹੈ ਜੀ। ਹੋਰ ਤੁਹਾਡੇ ਉੱਧਰ ਮੌਸਮ ਕਿਹੋ ਜਿਹਾ।
ਧੁੱਪ ਨਿਕਲੀ ਦੀ ਏ ਬੜੀ ਤੇਜ਼।
ਅੱਛਾ, ਅੱਛਾ ਬਾਰਿਸ਼ ਨਹੀਂ ਪਈ।
ਹਾਂਜੀ
ਹਾਂਜੀ ਬਾਰਿਸ਼ ਨਹੀਂ ਪਈ।
ਨਹੀਂ ਬਾਰਿਸ਼ ਨਹੀਂ ਪੀ। ਬਾਰਿਸ਼ ਪਰਸੋਂ ਪੀ ਸੀ।
ਅੱਛਾ ਜੀ, ਠੀਕ ਹੈ ਜੀ। ਸਾਡੇ ਕੱਲ, ਕੱਲ ਪਈ ਸੀ ਬਾਰਿਸ਼ ਅੱਜ ਉਂਜ ਮੌਸਮ ਥੋੜਾ ਠੰਡਾ ਹੋਏਦਾ, ਹਾਂਜੀ
ਆਡੀਓ ਵਿੱਚ ਆ ਰਹੀ ਆਵਾਜ਼ ਸਮਝ ਨਹੀਂ ਆ ਰਹੀ। ਆਡੀਓ ਵਿੱਚ ਆ ਰਹੀ ਆਵਾਜ਼ ਬਿਲਕੁਲ ਸਾਫ ਨਹੀਂ ਹੈ। ਅ ਕਿੰਨੇ ਦਿਨ ਕਰਦੇ ਨੇ, ਡੱਬੇ ਵਗੈਰਾ ਸਾਫ ਜਿਵੇਂ
ਕੀ ਕਹਿ ਰਹੇ ਹੋ ਤੁਸੀਂ?
ਮੈ ਕਹਿ ਸੀ ਜਿਸ ਦਿਨ ਸਫਾਈ ਹੁੰਦੀ ਹੈ ਨਾ ਡੱਬੇ ਵਗੈਰਾ ਸਾਫ਼ ਹਫ਼ਤੇ ਚ ਕਈ ਲੋਕੀ ਇੱਕ ਵਾਰੀ ਕਰਦੇ ਆ।
ਹਾਂਜੀ, ਹਾਂਜੀ ਤੁਹਾਡੀ ਨਾ ਥੋੜ੍ਹੀ ਆਵਾਜ਼ ਕੱਟ ਕੱਟ ਕੇ ਆ ਰਹੀ ਏ।
ਆਸ ਆ ਰੀ ਆ
ਕੱਟ ਕੇ ਆ ਰਹੀ ਆ। ਥੋੜ੍ਹੀ ਜਿਹੀ ਆਵਾਜ਼ ਕੱਟ-ਕੱਟ ਕੇ ਆ ਰਹੀ ਹੈ। ਮੇਰੀ, ਹਾਂਜੀ ਹੁਣ ਠੀਕ ਹੈ।
ਹਾਂਜੀ ਮੈਂ ਬੋਕੀ ਜੀ ਸਫ਼ਾਈ ਕਿਚਨ ਦੇ ਜਿਵੇਂ ਡੱਬੇ ਵਗੈਰਾ ਸਾਫ਼ ਹੀਂ ਕਰਦੇ ਆ, ਤੇ ਕਿੰਨੇ ਦਿਨ ਚ ਕਰ ਲੈਂਦੇ ਹੋ ਹਫ਼ਤੇ ਚ ਜਾਂ
ਅਸ ਹਾਂਜੀ ਨਹੀਂ ਅਸ ਪੀ ਮਹੀਨੇ ਚ ਇੱਕ ਵਾਰੀ ਕਰਦੇ ਹਾਂ। ਹਾਂਜੀ
ਅਸੀਂ ਹਫਤੇ ਚ ਦੋ ਤਿੰਨ ਵਾਰੀ ਕਰਦੇ ਤੁਡਾ ਨਾ ਧੂਲ ਬੜੀ ਆਦੀ ਆ
ਅੱਛਾ ਜੀ, ਸਾਡੇ ਸਾਡੇ ਕਬਡ ਦੇ ਅੰਦਰ ਪਏ ਦੇ ਨਾ ਡੱਬੇ ਇਸ ਕਰਕੇ ਸਾਨੂੰ ਇੰਨੀ ਜ਼ਰੂਰਤ ਨਹੀਂੀ ਪੈਂਦੀ ਡਸਟ ਵਗੈਰਾ ਘੱਟ ਚੜ੍ਹਦੀ ਉ ਆਡੀਓ ਵਿਚ ਆ ਆਵਾਜ਼ ਬਿਲਕੁਲ ਸਾਫ ਨਹੀਂ ਹੈ। ਸਮਝ ਨਹੀਂ ਆ ਰਹੀ। ਤੇ ਥੋੜ੍ਹੀ ਉਹ ਅ ਤੇਲ-ਤੇਲ ਵਾਲਾ ਹੋ ਜਾਂਦਾ ਵੈਸੇ ਤਾਂ ਸਹੀ ਰਹਿੰਦਾ, ਹਾਂਜੀ
ਆਡੀਓ ਵਿੱਚ ਆ ਰਹੀ ਆਵਾਜ਼ ਸਮਝ ਨਹੀਂ ਆ ਰਹੀ।
ਅੱਛਾ ਜੀ।
ਹਾਂਜੀ, ਗਰਮੀ ਹੈ, ਉਧਰ ਕ ਨੀ
ਹਾਂਜੀ
ਗਰਮੀ ਵਗੈਰਾ ਜ਼ਿਆਦਾ ਨਹੀਂ
ਗਰਮੀ ਦੋ ਤਿੰਨ ਦਿਨ ਹੋ ਗਏ ਘੱਟ ਵੈਸੇ ਤੇ ਜ਼ਿਆਦਾ ਹੀ ਹੁੰਦੀ ਹੈ ਇੱਧਰ ਗਰਮੀ ਹਾਂਜੀ ਏਧਰ ਜ਼ਿਆਦਾ ਹੀ ਹੁੰਦੀ ਹੈ ਦੋ ਤਿੰਨ ਦਿਨ ਹੋ ਗਏ ਘੱ ਏਹ ਗਰਮੀ
ਮੌਸਮ ਆਡੀਓ ਵਿੱਚ ਆ ਰਹੀ ਆਵਾਜ਼ ਸਮਝ ਨਹੀਂ ਆ ਰਹੀ
ਹਾਂਜੀ
ਇੱਧਰ ਵੀ ਠੀਕ ਹੈ ਮੋ ਧੁੱਪ ਹੈ ਹਜੇ,
ਹਾਂਜੀ,
ਹਾਂਜੀ, ਹੋਰ ਸ਼ੋਪਿੰਗ ਵਗੈਰਾ ਹੋਗੀ ਐ,
ਜੀ ਹਜੇ ਸ਼ੋਪਿੰਗ ਕਰਨ ਲਈ ਗਏ ਹੈਗੇ। ਸ਼ੋਪਿੰਗ ਦਾ ਟਾਈਮ ਹੀ ਨਹੀਂ ਮਿਲਦਾ। ਪੂਰਾ ਦਿਨ ਇਝ ਈ, ਨਿਕਲ ਜਾਂਦਾ,
ਅੱਛਾ, ਪਰ ਬ ਪਰ ਟੀਵੀ ਅੱਜ ਕੱਲ ਬਹੁਤ ਦੇਖ ਰਹੇ ਆ ਫੋਨ ਬਹੁਤ ਦੇਖਦੇ ਕੁਛ ਦੱਸੋ ਬੱਚੇ ਨੇ ਟੀ ਵੀ ਫੋਨ ਘੱਟ ਕਰਾਈ ਏ,
ਜੀ ਉਹਨਾ ਨੂੰ ਫਿਜੀਕਲ ਐਕਟੀਵਿਟੀ ਕਰਵਾਓ ਨਾ ਉਹਦੇ ਨਾਲ ਉਹ ਫੋਨ ਘੱਟ ਦੇਖਣਗੇ।
ਗੇਮ ਵਗੈਰਾ,
ਜਿਵੇਂ ਕਿ ਤੁਸੀਂ ਉਹਨੂੰ ਉਹਨਾਂ ਬੱਚਿਆਂ ਨੂੰ ਬਾਹਰ ਲੈ ਜਾਓ ਘੁੰਮਾਉਣ ਲਈ ਤੇ, ਖੇਡਣ ਫੁੱਟਬਾਲ ਖੇਡਣ ਇਹੋ ਜਿਹੀ ਕੋਈ ਗੇਮ ਖਿਡਾਓ ਫਿਜੀਕਲ ਐਕਟੀਵਿਟੀ ਜਿਹਦੇ ਨਾਲ ਬੱਚਿਆਂ ਦਾ ਆ ਗਰੋ ਵੀ ਗਰੋ ਵੀ ਵਧੀਆ ਹੋਏਗੀ। ਔਰ ਬੱਚੇ ਦਾ ਧਿਆਨ ਵੀ ਮੁ ਮੋਬਾਇਲ ਤਾਂ ਟੀਵੀ ਤੋਂ ਹਟੇਗਾ।
ਮੈਂ ਹੀ ਕੁੱਛ ਕਰਾਂਗੀ ਬੱਚੇ ਛੋਟੀ ਹੈ ਕੁੜੀ ਢਾਈ ਤਿੰਨ ਸ ਤਿੰਨ ਸਾਲ ਦੀ ਪਰ ਫਿਰ ਵੀ ਫੋਨ ਤੇ ਹੀ ਨਹੀਂ ਛੱਡਦੀ ਕਦੇ ਟੀਵੀ ਲਗਾ ਤਾ ਤੇ ਕਦੀ ਫੋਨ ਲਗਾ ਦੋ, ਛੁੱਟੀਆਂ ਪੈ ਗਈਆਂ ਉੱਤੋਂ,
ਪੈ ਗਈ ਤੁਹਾਡੀਆਂ,
ਹਾਂਜੀ ਪੈ ਗਈਆਂ ਸਨ ਜੀ,
ਅੱਛਾ ਜੀ,
ਤਾ ਕਰਕੇ ਸਕਦੀ ਨੀ, ਮੈਂ ਪੁੱਛਾਂ ਬਈ ਹੋਏ ਜੇ ਬੱਚਾ ਟੀ
ਜੇ ਤੁਸੀਂ ਇਹਨੂੰ ਅਹ ਤੁਸੀਂ ਇਹਨੂੰ ਉਹ, ਅਹ ਜਿਹੜੀ ਗੇਮਸ ਆਦੀਆਂ ਨੇ, ਅਹ ਡਾਈਸ ਅਮ ਜਿਵੇਂ ਕਿ ਹੈ ਲੂਡੋ ਹੋ ਗਿਆ ਚੈਸ ਹੋ ਗਿਆ। ਆਦੀ ਨਾ ਬੱਚਿਆਂ ਵਾਲੀ ਗੇਮ ਅਹ ਕਿਊਬ ਵਗੈਰ ਰਾਵਲੀ, ਉਹ ਲਈ ਤੁਸੀਂ ਇਹਨੂੰ ਲਿਆ ਕੇ ਦਿਓ ਉਹਦੇ ਨਾਲ ਬ ਦਾ ਮਨ ਹੋੋਰ ਹੋ ਜਾਂਦਾ ਐ। ਬੱਚਾ ਵਿੱਚ ਲੱਗਿਆ ਰਹਿੰਦਾ ਖੇਡਣ ਲਈ,
ਗੁੱਡੀਆਂ ਗਾਡੀਆਂ ਸਭ, ਸੁੱਟ ਦਿੱਤੀਆਂ ਨੇ ਬਸ ਇਹਨੂੰ ਟੀ ਵੀ ਦਿਖਾ ਦੋ ਟੀਵੀ ਚ ਨਾਚ ਕੇ ਆਦੀ ਵੀਡੀਓ ਲਗਾ ਦੋ ਜਾਂ ਫਿਰ ਫੋਨ ਚ ਰੀਲਾਂ ਲਗਾ ਕੇ ਦੇ ਦੋ ਬਸ
ਹਾਂਜੀ ਤੁਸੀਂ ਟੀਵੀ ਚ ਵੀ ਅਗਰ ਜੇ ਤੁਸੀਂ ਟੀਵੀ ਦੇਖਦੀ ਹੈ, ਤਾਂ ਟੀਵੀ ਵੀ ਤੁਸੀਂ ਇਹਨੂੰ ਯੂਟਿਊਬ ਤੋਂ ਵਧੀਆ ਵਧੀਆ ਪੁਆਇਮਸ ਵਗੈਰਾ ਵਾਲੀ ਜਾਂ ਫਿਰ ਜਿਹਦੇ ਨਾਲ ਬੱਚਿਆਂ ਦਾ ਦਿਮਾਗ ਤੇਜ਼ ਹੁੰਦਾ ਉਹ ਵਾਲੀ ਤੁਸੀਂ ਦਿਖਾਇਆ ਕਰੋ ਇਹਨੁੰ ਵੀਡੀਓ। ਹੋਰ ਤੁਸੀਂ ਅਹ ਸਵੇਰੇ ਫਿਰ ਕੀ ਕਰਦੇ ਹੋ ਸਵੇਰੇ ਉੱਠ ਕੇ ਜਾਂਦੇ ਹੋ ਸੈਰ ਵਗੈਰਾ ਕਰਨ,
ਨਹੀ ਮੈਂ ਸ਼ਾਮੀ ਘਰ ਹੀ ਥੋੜੀ ਬਹੁਤ ਵਰਕ ਆਊਟ ਕਰ ਲੈਨੀ ਆ। ਫਿਰ ਆਪਣੇ ਘਰ ਵਰਕਊਟ ਥੋੜੀ ਬਹੁਤ ਕਰ
ਅੱਛਾ ਠੀਕ ਹੈ। ਜੀ, ਉਹਦੇ ਨਾਲ ਥੋੜਾ ਮਤਲਬ, ਬੇਟ ਵਗੈਰਾ,
ਹਾਂਜੀ ਨਹੀਂ ਯਾਰ ਕੋਈ ਬੈਲੀ ਫੈਟ ਦਾ ਹੈ ਤੇ ਕੋਈ ਦੱਸ ਜਿਵੇਂ ਢਿੱਡ ਬਹੁਤ ਜ਼ਿਆਦਾ ਬਾਹਰ ਨੂੰ ਆ ਰਿਹਾ ਹੈ, ਸਾਈਡ ਤੋਂ ਓਦਾ ਕੁਛ ਘੱਟ ਵੱਧ ਕਰਨ ਦਾ ਹੋਵੇ, ਕੁਛ ਘੱਟ ਕਰਨ ਦਾ ਨੁਸਖਤਾ
ਇਹ ਸੈਰ-ਸੈਰ ਕਰੋ ਸਭ ਤੋਂ ਵਧੀਆ ਨਾਲ ਥੋੜਾ ਇਓ ਡਰਿੰਕ ਵਗੈਰਾ ਲਿਆਂਦੇ ਰਹੋ। ਉਹਦੀ ਅਹ ਜਿਵੇਂ ਜੀਰਾ, ਡਰਿੰਕ ਐ ਜੀਰੇ ਦਾ ਪਾਣੀ ਸੌਫ ਦਾ ਪਾਣੀ ਅਹ ਇਹ ਤਿੰਨੋ ਚੀਜ਼ਾਂ ਨੂੰ ਰੋਸਟ ਕਰਕੇ ਤੁਸੀਂ ਰਾਤ ਨੂੰ ਇੱਕ ਚਮਚ ਗਰਮ ਪਾਣੀ ਨਾਲ ਲੈ ਸਕਦੇ ਹੋ ਸੌਣ ਤੋਂ ਪਹਿਲੇ
ਅਜਵਾਇਨ ਨੂੰ ਚੰਗੀ ਤਰ੍ਹਾਂ ਭੁੰਨ ਕੇ ਉਹਨੂੰ ਪੀਸ ਕੇ ਰੱਖਦੇ,
ਹਾਂਜੀ-ਹਾਂਜੀ-ਹਾਂਜੀ, ਤਿੰਨਾਂ ਚੀਜ਼ਾਂ ਚੀਜ਼ਾਂ ਨੂੰ ਇਕਅਲ ਕੁਆਂਟਿਟੀ ਚ ਲੈ ਕੇ, ਸੌਂਫ ਜੀਰਾ ਅੱਜ ਵਾਇਨ ਨੂੰ, ਤਿੰਨਾਂ ਚੀਜ਼ਾਂ ਨੂੰ ਭੁੰਨ ਲਓ ਤੇ ਫਿਰ ਉਹਨੂੰ ਜਦੋਂ ਠੰਡਾ ਹੋਜੇ ਤੇ ਫਿਰ ਉਹਨੂੰ ਅਹ ਪੀਸ ਲਓ। ਉਹਦੇ, ਮਿਕਸੀ ਚ ਏਅਰ ਟਾਈਟ ਕਨ ਕਨਟੇਨਰ ਚ ਪਾ ਕੇ ਰੱਖੋ, ਜਦੋਂ ਤੁਸੀਂ ਰਾਤ ਮਤਲਬ ਰਾਤੀ ਸੌਣ ਲੱਗ ਸੌਣ ਤੋਂ ਪਹਿਲੇ ਦਸ ਪੰਦਰਾਂ ਮਿੰਟ ਪਹਿਲੇ, ਤੁਸੀਂ ਇੱਕ ਚਮਚ ਲਓ, ਥੋੜ੍ਹਾ ਜਿਹਾ ਗੁਨਗੁਣਾ ਪਾਣੀ ਲਓ। ਥੋੜਾ ਗ ਮਤਲਬ ਕੋਸਾ ਹੀ ਹੋਏ। ਕੋਸਾ ਪਾਣੀ ਨਾਲ ਤੁਸੀਂ ਇੱਕ ਚਮਚ ਲਓ ਉਹਦੇ ਨਾ, ਤੁਹਾਡੇ ਤੁਸੀਂ ਵਰਕ ਆਊਟ ਕਰਦੇ ਹੋ ਵਰਕ ਆਊਟ ਦੇ ਨਾਲ ਨਾਲ ਹੀ ਤੁਹਾਡਾ ਅਹ ਪੇਟ ਦੀ ਟਮੀ ਵੀ ਅ ਗਾਇਬ ਹੋ ਜਾਏਗੀ।
ਹਾਂਜੀ, ਇਹ ਜਾਂ ਫਿਰ ਖਾਲੀ ਸੌਂਫ ਦਾ ਪਾਣੀ ਤੁਸੀਂ ਲੈ ਸਕਦੇ ਹੋ। ਜਾਂ ਸੌ ਫਰਾਤੀ ਇੱਕ ਚਮਚ, ਪਿਉਂ ਦੋ ਪਾਣੀ ਚ, ਤੇ ਸਵੇਰੇ ਉੱਠ ਕਿ ਉਹਨੂੰ ਹਲਕਾ ਜਿਹਾ ਅਹ ਗਰਮ ਕਰੋ। ਉਹ ਪੀ ਲੋ ਪਾਣੀ ਨੂੰ ਸੌਸ ਸੁੱਟ ਦੋ ਕਿਉਂ ਉਹਦਾ ਸਰ ਸੌਂਫ ਦਾ ਸਾਰਾ ਅਸਰ, ਖਤਮ ਹੋ ਜਾਂਦਾ ਉਹਦੇ ਨਾਲ ਵੀ, ਵੇਟ ਲੂਜ ਵੀ ਹੁੰਦਾ ਵੇ,
ਮੈਂ ਕਰਦੀ ਹਾਂ ਜੀਰਾ ਜਵੈਣ ਵਾਲੀ ਮ ਸਾਰਾ ਕਦੀ ਲੈ ਕੇ ਆਦੀ ਆ,
ਹੂੰ, ਹੋਰ ਤੁਸੀਂ ਕਿਹੜੀ ਕਿਹੜੀ ਐਕਸਰਸਾਈਜ਼ ਕਰਦੇ ਹੋ ਰੋਜ਼,
ਹੈ ਜੈਲੀ ਸਾਈਡ ਦੀ ਉਹ ਆਦੀ ਆ ਨਾ ਟੀ ਵੀ ਚ ਲਗਾ ਲੈਣੀ ਆ। ਵਰਕ ਆਊਟ, ਹਾਂਜੀ, ਵੀ ਉਹਦੀ ਦੀਪਤੀ ਕਰਕੇ ਕੋਈ ਹੈ, ਉਹਦੀ ਲਗਾ ਦੀ, ਦੀ ਵੀ ਹਾਂਜੀ ਉਹ ਬੈਲੀ ਫੇਟ ਦੀ ਕਰਾਦੀ ਹੈ ਉਹ, ਥੋੜੀ ਜੀ ਸਵੇਰੇ ਕਰ ਲਈਏ ਅੱਧਾ ਪਉਣਾ ਘੰਟਾ ਅੱਧਾ ਪਉਣਾ ਘੰਟਾ ਸ਼ਾਮੀ ਸਾਢੇ ਪੰਜ ਕੁ ਵਜੇ ਤੋਂ ਕਰ ਲਈ।
ਹਾਂਜੀ, ਸਭ ਤੋਂ ਵਧੀਆ,
ਤੱਕ ਪਿਆ ਪਰ ਇਤਨਾ ਨੀ ਜਿਤਨਾ ਪਿਆ ਜਿਤਨਾ ਪੇਨਾ ਕੁਛ-ਕੁਛ ਚਾਹ ਵੀ ਪੀ ਲੈਂਦੇ ਆ ਘੱਟ ਮਿੱਠੇ ਵਾਲੀ ਪਰ ਚਾਹ ਦਾ ਨੁਕਸਾਨ ਕਰਦੀ ਹੈ।
ਹਾਂਜੀ ਸ ਸਵੇਰੇ ਮੋਰਨਿੰਗ ਚ ਨਾ ਪੀਓ ਜਿਵੇਂ ਉੱਡਦੇ ਹੀ ਬੰਦਾ ਚਾਹ, ਪਿਤਾ ਨੇ ਆਦਤ ਹੁੰਦੀ ਐ।
ਪਾਣੀ ਪੀਂਦੀ ਆ ਉਦੋ ਮੈਂ ਗਰਮ ਪਾਣੀ,
ਹਾਂਜੀ ਉੱਠ ਕੇ ਗਰਮ ਪਾਣੀ ਉਸ ਤੋਂ ਬਾਅਦ ਤੇ ਚਾਹ ਹੀ ਲੈਂਦਾ ਹੋ ਗਿਆ ਨਾ,
ਹਾਂਜੀ
ਹਮ ਚਾਹ ਨਾ ਪੀਓ ਤੇ ਸਿੱਧਾ ਤੁਸੀਂ ਬ੍ਰੇਕਫਾਸਟ ਕਰੋ, ਸਿੱਧਾ ਨਾਸ਼ਤਾ ਹੀ ਕਰੋ ਨਾਸ਼ਤੇ ਦੇ ਨਾਲ ਚਾਹ ਲੈ ਸਕਦੇ ਹੋ, ਤੁਸੀਂ ਉਹ ਨੁਕਸਾਨ ਨਹੀਂ ਕਰਦੀ ਅਹ ਅਦਰਵਾਈਜ਼ ਜੇ ਤੁਸੀਂ ਕਹੋ ਕਿ ਖਾਲੀ, ਅੱਛਾ, ਸਵੇਰਲੀ ਸ਼ੇਰਲੀ, ਤੇ ਹਾਨੀਕਾਰਕ ਹੈ ਹੀ ਹੈ ਉਹ ਵੀ ਅਹ ਸਾਨੂੰ ਵੇਟ ਸਾਡੇ ਵੇਟ ਨੂੰ ਵਧਾਦੀ ਹੈ,
ਫੇਰ ਆਵਾਜ਼ ਚ ਥੋੜ੍ਹੀ ਕੱਟ-ਕੱਟ ਕੇ ਆ ਰਹੀ ਹੈ।
ਇਹਨਾ ਫੋਨ ਨਾ ਵਾਰ-ਵਾਰ ਲੋ ਜਿਨਾਂ ਤਾਂ ਕਰਕੇ ਮਾਰ ਵੀ ਕੱਟ-ਕੱਟ,
ਅੱਛਾ-ਅੱਛਾ ਠੀਕ ਹੈ ਜੀ,
ਚਲੋ ਠੀਕ ਹੈ ਮੈਂ ਤੁਹਾਨੂੰ ਕਰਦੀ ਹਾ ਬਾਅਦ ਚ,
ਹਾਂਜੀ,
ਮੈਂ ਕਰਦੀਆਂ ਬਾਅਦ ਚ,
ਹਾਂਜੀ,
ਇਹ ਤੇ ਮੈਂ ਕਰਦੀ ਹਾਂ ਬਾਅਦ ਚ,
ਠੀਕ ਹੈ ਜੀ ਠੀਕ ਹੈ,